ਹੈਲੋ, ਹਾਂਜੀ ਕਿਵੇਂ ਵਧੀਆ।
ਹੋਰ ਦੱਸੋ, ਘਰ ਕਿੱਦਾਂ ਸਾਰੇ?
ਹਾਂਜੀ ਸਭ ਵਧੀਆ, ਤੁਸੀਂ ਦੱਸੋ?
ਵਧੀਆ ਜੀ, ਬਸ ਵੇਹਲੇ ਸੀ ਤੁਸੀਂ ਦੱਸੋ? ਕਿੱਦਾਂ ਜਾ ਰਹੀ, ਗਰਮੀ ਦੇ ਦਿਨ?
ਬਸ ਗਰਮੀ ਇੰਨੀ ਵੀ ਜ਼ਿਆਦਾ ਨਹੀਂ ਲੱਗਦੀ, ਹੈਗੀ ਮਤਲਬ ਠੀਕ ਹੈ । ਇੰਨਾ ਤਾਂ ਨਹੀਂੀ ਵਧੀਆ ਜੇ ਆਪਾਂ ਸ਼ਹਿਰ ਵਗੈਰਾ ਜਾਈਏ ਹਾਂ, ਹਾਂ ਜੇ ਆਪਾਂ ਸ਼ਹਿਰ ਜਾਈਏ ਤਾਂ ਫੇਿਰ ਜ਼ਿਆਦਾ ਗਰਮੀ ਲੱਗਦੀ ਹੈ।
ਹਾਂਜੀ ਹਾਂ ਮਤਲਬ ਜਿੱਦਾਂ ਅਗਰ ਆਪਾਂ ਖੇਤਾਂ ਵਗੈਰਾ ਚ ਤਾਂ ਬਹੁਤ ਸਹੀ ਲੱਗਦੈ ਅਗਰ ਆਪ
ਨਹੀਂ ਯਾਰ ਹਫ਼ਤੇ ਚ ਹਾਂ ਮਤਲਬ ਹਫ਼ਤੇ ਚ ਤਿੰਨ ਕੁ ਵਾਰ ਤਾਂ ਤੁਹਾਨੂੰ ਜਾਣਾ ਚਾਹੀਦਾ ਬਾਹਰ ਕਿਉਂਕਿ ਫਿਰ ਘਰੇ ਹੀ ਰਹਿ ਕੇ ਨਾ ਐਵੇਂ ਬਹੁਤ ਅਲੱਗ ਜਿਹਾ ਫੀਲ ਹੁੰਦਾਵੇ ਜੇ ਘਰੇ ਹੀ ਰਹੀ ਲਗਾਤਾਰ
ਹਾਂਜੀ ਮਤਲਬ ਇੱਦਾਂ ਕਿ ਹਾਂ ਕਿਤੇ ਤਾਂ ਜਾਣਾ ਚਾਹੀਦਾ ਹੀ ਆ ਮਤਬ ਅੰਦਰ ਰਹਿ ਰਹਿ ਕੇ ਵੀ ਇੰਨਾ ਉਹ ਨਹੀਂ ਹੁੰਦਾ ਹੈਗਾ ਉਨੁੰ ਘੁੰਮਣਾ ਚਾਹੀਦਾ ਚਾਹੇ ਸ਼ਾਮ ਸਵੇਰੇ ਘੁੰਮ ਪਰ ਜਾਓ ਜ਼ਰੂਰ
ਹਾਂ ਮਤਲਬ ਸ਼ਾਮ ਨੂੰ ਤਾਂ ਰੋਜ਼ ਹੀ ਘੁੰਮਦੇ ਆਾਂ ਬਟ ਐਮ ਵੀ ਕਹਿ ਰਹੇ ਕਿ ਹੋਮਟਾਊਨ ਤੋਂ ਦੂਰ ਜਾਣਾ ਚਾਹੀਦਾ ਘਰ ਬਾਰਰ ਤੋਂ ਥੋੜਾ ਜਿਹਾ ਰਿਸ਼ਤੇਦਾਰੀਆਂ ਚ ਜਾ ਆਏ ਟਾਈਮ ਆਪਾਂ ਮਿਲ ਵੀ ਲੈਂਦੇ ਹ ਕਿਉਂਕਿ ਫੇਰ ਤਾਂ ਮਤਲਬ ਆਪਣਾ ਜੋ ਡੇਲੀ ਸ਼ ਜੋ ਵੀ ਹੁੰਦਾ ਆਪਣਾ ਸਕੈਜਯ੍ਹੂਲ ਉਹ ਫੋਲੋ ਕਰਨ ਲੱਗ ਪੈਨੇ ਆ ਟਾਈਮ ਨੀ ਮਿਲਦਾ
ਸਹੀ ਗੱਲ ਹੈ ਵੈਸੇ ਤੁਸੀਂ ਹੋਰ ਦੱਸੋ ਖੇਤਾਂ ਦਾ ਮਾਹੌਲ ਕਿੱਦਾਂ ਦਾ ਹੋਇਆ ਪਿਆ
ਗਰਮੀ ਬਹੁਤ ਜ਼ਿਆਦਾ ਮਤਲਬ ਆ ਟਾਈਮ ਤਾਂ ਨਹੀਂ ਬਾਹਰ ਜਾ ਸਕਦੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਚਾਰ ਕੁ ਵਜੇ ਜਾ ਸਕਦੇ ਹਾਂ ਜਾਂ ਫੇਰ ਆਪਾਂ ਸਵੇਰੇ ਗਿਆਰਾਂ ਤੋਂ ਪਹਿਲਾਂ ਪਹਿਲਾਂ ਕੰਮ ਕੰਪਲੀਟ ਕਰ ਦੀਏ ਜੋ ਵੀ ਜੇ ਬਾਹਰ ਦਾ ਕੋਈ ਕੰਮ ਹੈ ਤਾਂ ਜਿਵੇਂ ਘਰ ਦੇ ਕੰਮ ਸਾਰੇ
ਖੇਤਾਂ ਚ ਨਾ ਮਤਲਬ ਦਰਖਤ ਤਾਂ ਹੁੰਦੇ ਨੇ ਚਲੋ ਪਰ ਨਾ ਇੱਕ ਹਿਸਾਬ ਨਾਲ ਜਿੱਥੇ ਧੁੱਪ ਹੁੰਦੀ ਨਾ ਉੱਥੇ ਲੋ ਬਹੁਤ ਪੈਂਦੀ ਹੁੰਦੀ ਹੈ ਮਤਲਬ ਉਹ ਵੀ ਗਰਮ ਹਵਾ ਆਉਂਦੀ ਹੈ ਨਾ ਤੇ ਉਹ ਵੀ ਮਤਦਾ ਇਫੈਕਟ ਪਾਉਂਦੀ ਹੈ ਸਰੀਰ ਤੇ ਜਿੱਦਾਂ ਆਪਣੀ ਬੋਡੀ ਤੇ ਸਕਿੰਨ ਵਗੈਰਾ ਤੇ
ਹਾਂ ਕਹਿ ਸਕਦੇ ਹਾਂ ਤਾਂ ਮਤਲਬ ਜ਼ਿਆਦਾ ਬਾਹਰ ਤਾਂ ਨਹੀਂ ਠੀਕ ਹੈ
ਹਾਂਜੀ ਮਤਲਬ ਸ਼ਾਮ ਸ ਸ਼ਾਮ ਸਵੇਰੇ ਠੀਕ ਹੈ
ਹਾਂ ਪਰ ਜੇ ਕਿਸੇ ਦੀ ਮਜਬੂਰੀ ਆ ਉਹਨੇ ਕੰਮ ਕਰ ਨੈ ਹਨਾ ਤਾਂ ਫੇਿਰ ਉਹ ਤਾਂ ਕਰ ਦਾ ਹੀ ਹੈ ਵਿਚਾਰਾ ਭਾਵੇਂ ਕਿੰਨੀ ਗਰਮੀ ਹੋਵੇ ਜਿਵੇਂ ਮਤਲਬ ਕਿਸਾਨ ਵਿਚਾਰੇ ਹਨਾ ਕਰਦੇ ਨੇ ਕੰਮ ਹੁਣ ਜੀਰੀ ਦਾ ਟਾਈਮ ਹੋਜੂਗਾ
ਹਾਂਜੀ ਹਾਂ ਇਹ ਤਾਂ ਹੈ ਹੁਣ ਜਿੱਦਾਂ ਵਿਚਾਰੇ ਜਿਹੜੇ ਆਉਣਗੇ ਜੀ ਵਗੈਰਾ ਲਾਣਗੇ ਚਲੋ ਉਹ ਤਾਂ ਉਹਨਾਂ ਨੇ ਤਾਂ ਧੁਪ
ਉਹ ਤਾਂ ਫੇਰ ਪੂਰਾ ਦਿਨ ਕਰਨਗੇ ਨਾ ਉਹ ਐਵੇਂ ਨੀ ਨਾ ਥੋੜਾ ਜਦੋਂ ਬਾਲੀ ਈ ਜ਼ਾਦਾ ਧੁੱਪ ਪੈ ਰੀ ਹੁੰਦੀ ਹੈ ਤਪਦੀ ਧੁੱਪ ਪੈਂਦੀ ਹੈ ਇਕ ਇੱਕ ਦੋ ਕੁ ਵਜੇ ਉਦੋਂ ਚਲ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਵੀ ਹੈਨਾ ਵਿਚਾਰੇ ਆਰਾਮ ਕਰ ਲੈਣ ਇੱਕ
ਹਾਂਜੀ ਹਾਂ ਸਹੀ ਗੱਲ ਹੈ
ਪਰ ਜਿਹਨਾਂ ਦੀ ਮਜਬੂਰੀ ਹੈ ਯਾਰ ਦੇ ਨੇ ਆਪ ਆਪਾਂ ਚੱਲ ਆਪਣਾ ਸਰ ਜਾਂਦੈ ਆਪਾਂ ਵਧੀਆ ਚਲੋ ਆਪ
ਸਹੀ ਗੱਲ ਹੈ, ਮਤਲਬ ਚਲੋ ਮਜਬੂਰੀ ਵਾਸਤੇ ਪਰ ਆਪਾਂ ਨੂੰ ਨਾ ਥੋੜਾ ਜਿਹਾ। ਤੁਹਾਨੂੰ ਜਦੋਂ ਸਾਡੀ ਧੁੱਪ ਚ ਹਨਾ।
ਆਪਾਂ ਬਸ ਸੋਚ ਸਕਦੇ ਹਾਂ ਵੀ ਹਾਂ ਬੀ ਇਨੀਂ ਧੂੱਪ ਚ ਕੰਮ ਕਰਨਾ। ਬਟ ਕਿਸਾਨ ਕਰਦੇ ਨੇ ਵਿਚਾਰੇ, ਮਤਲਬ ਆਹ ਟਾਈਮ ਤਾਂ ਫਿਰ ਹੁਣ ਝੋਨਾ ਵਗੈਰਾ ਲੱਗਦੈ। ਹਾਂ,
ਵੈਸੇ ਅਗਰ ਆਪਾਂ ਦੇਖੀਏ, ਨਾ ਤਾਂ ਉਹ ਟਾਇਮ ਜਿਹੜੇ ਜਿਹੜੀ ਆਪਣੀ ਜਨਰੇਸ਼ਨ ਆ ਫੇਰ ਵੀ ਨਾ ਬਹੁਤ ਜ਼ਿਆਦਾ ਨਾ ਔਖਾ ਹੀ ਕਰਦੀ ਸੀ ਕੰਮ ਮਤਲਬ ਥੋੜੀ ਜਿਹੀ ਆਲਸੀ ਹੁੰਦੀ ਆ ਪਰ ਅਗਰ ਜਿਹੜੀ ਆਪ ਦਾਦਾ-ਦਾਦੀ ਵਗੈਰਾ ਲਾਏ ਤਾਂ ਉਹਨਾਂ ਨੂੰ ਧੁੱਪ ਮਹਿਸੂਸ ਨਹੀਂ ਹੁੰਦੀ ਹੈਗੀ।
ਉਹ ਸੱਤਰ ਅੱਸੀ ਸਾਲ ਦੀ ਉਮਰ ਤੱਕ ਕੰਮ ਕਰਦੇ ਨੇ ਤਾਂ ਫਿਰ ਉਹ ਤੋਂ ਸੱਤਰ ਅੱਸੀ ਸਾਲ ਤੱਕ ਆਪਾਂ ਕਹਿ ਸਕਦੇ ਹਾਂ, ਵੀ ਮਤਲਬ ਕੰਮ ਕਰਦੇ ਨੇ ਜੇ ਆਪ ਉਹਨਾਂ ਦਾ ਸਰੀਰ ਚੱਲਦਾ ਜਿਵੇਂ ਮੇਰੀ ਦਾ ਦੀ ਨੇ ਉਹ ਸੈਵਟੀ ਪਲੱਸ ਨੇ ਹਨਾ, ਸੱਤਰ ਤੋਂ ਉੱਪਰ ਦੀ ਉਮਰ ਹੈ ਉਹਨਾਂ ਮਤਲਬ ਉਹ ਕਰਦੇ ਨੇ ਉਹ ਬੈਠਦੇ ਨੀ ਹੈ। ਜਗਾ ਕਿਉਂਕਿ ਫਿਰ ਉਹਨਾਂ ਨੂੰ ਐ ਵੀ ਮੇਰਾ ਸਰੀਰ ਖੜ ਜੂਗਾ ਮੈਂ ਕੰਮ ਕਰਾਂ ਮੈਂ ਹਿੱਲਾਂ ਡੁਲਾਂ ਥੋੜਾ ਜਿਹਾ,
ਸਹੀ ਗੱਲ ਹੈ, ਹਾਂ ਜਿਵੇਂ ਨਾ ਅਗਰ ਉਹਨਾਂ ਨੂੰ ਥੋੜਾ ਜਿਹਾ ਬਿਮਾਰ ਵਗੈਰਾ ਤਾਂ ਵੀ ਕਹਿੰਦਾ ਵੀ ਅਗਰ ਆਪਾਂ ਪਏ ਰਹੇ ਨਾ ਤਾਂ ਸਰੀਰ ਜੁੜ ਜੂ ਏਦਾਂ ਹੋ ਜੂ ਮਤਲਬ ਕੋਈ ਥੋੜਾ ਮੋਟੀ ਐਕਟੀਵਿਟੀ ਨਾ ਕਰਨੀ ਚਾਹੀਦੀ ਹੈ ਚਾਹੇ ਉਹ ਤੁਰਲੇ ਫਿਰਲੇ ਏ ਪਰ ਉਹਨ ਨੂੰ ਹੁੰਦਾ ਕਿ ਹਾਂ ਸਾਡਾ ਸਰੀਰ ਐਡਾਂ ਵੀ ਬਿਮਾਰ ਨੀ ਅਗਰ ਆਪਾਂ ਥੋੜੇ ਜਿਹੇ ਬਿਮਾਰ ਹੋ ਜਾਈਏ ਨਾ ਆਪਾਂ ਪਾਣੀ ਦਾ ਗਿਲਾਸ ਨੀ ਚੱਕ ਕੇ ਪੀ ਸਕਦੇ ਹੈਗੇ, ਏਨਾ ਆਲਸਪਣ ਛਾ ਜਾਂਦਾ ਆਪਣੇ ਤੇ।
ਨਹੀਂ ਯ ਜਨਰੇਸ਼ਨਲ ਗੈਪ ਤਾਂ ਹੈ ਪਤਾ ਨੀ ਕੀ ਚੀਜ਼ ਹੈ ਕੀ ਨਹੀਂ, ਆਪਾ ਕੰਮ ਨਹੀਂ ਕਰ ਪਾਉਂਦੇ ਪਤਾ ਨੀ ਇੱਕ ਪੈਸੇ ਨਹੀਂ ਹੈਗੀ ਪਤਾ ਨੀ ਸਰੀਰ ਹੀ ਆਪਾਂ ਉਵੇਂ ਦਾ ਕਰ ਰੱਖਿਆ।
ਹਾਂਜੀ ਹਾਂ ਸਹੀ ਗੱਲ ਹੈ।
ਆਪਾਂ ਤੋਂ ਅੱਗੇ ਆਉਣ ਵਾਲੀ ਜਨਰੇਸ਼ਨ ਚੰਗਾ ਜੰਮਾ ਹੀ ਖਰਾਬ ਹੋਉ ਕੰਮ,
ਹਾਂਜੀ ਹਾਂ ਇਹ ਤਾਂ ਹੈ,
ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਮਤਲਬ ਪਤਾ ਨੀ ਕੀ ਹੋਊਗਾ, ਹੁਣ ਤਾਂ ਏ ਆਈ ਦਾ ਜ਼ਮਾਨਾ ਹੈ।
ਸਹੀ ਗੱਲ ਹੁਣ ਤਾਂ ਸਾਰਾ ਏ ਆਈ ਐ ਹੁਣ ਆਰਟੀਫਿਸ਼ ਇੰਟੈਲੀਜੈਂਸ ਹੁਣ ਤਾਂ ਨਾ ਥੋੜੀ ਜਿਹੀ ਚੀਜ਼ ਕਰੋ ਨਾ ਉਹਦਾ ਵੀ ਡਰ ਲੱਗਦਾ, ਕਿ ਹਾਂ ਇਹਦਾ ਗ਼ਲਤ ਯੂਜ ਨਾ ਹੋ ਏਦਾ ਮਿਸਯੂਜ ਨਾ ਹੋ ਜੇ ਕੁਛ ਵੀ ਹੁਣ ਤਾਂ ਹਰੇਕ ਇੱਕ ਇੱਕ ਵਨ ਵਨ ਸਟੈਪ ਨਾ ਆਪ ਨੂੰ ਦੇਖ ਕੇ ਰੱਖਣਾ ਪੈਂਦਾ ਕਿ ਹਾਂ ਇਹ ਆਪਣੀ ਲਈ ਸਹੀ ਹੈ ਜਾਂ ਗ਼ਲਤ ਹੈ, ਉਹ ਤਾਂ ਏਦਾਂ ਸੋਚ ਸਮਝ ਕੇ ਕਰਨਾ ਚਾਹੀਦਾ ਸਾਰਾ ਕੁਛ
ਠੀਕ ਏ, ਜ਼ਰੂਰੀ ਹੈ ਥੋੜਾ ਜਿ ਹਾਂ ਮਤਲਬ ਦੇਖਣਾ ਚਾਹੀਦਾ ਯਾਰ ਇਹ ਚੀਜ਼ਾਂ ਥੋੜਾ ਜਿਹਾ,
ਮਤਲਬ ਹੁਣ ਜਿੱਦਾਂ ਆਪਾਂ ਸੋਸ਼ਲ ਮੀਡੀਆ ਵਗੈਰਾ। ਦੇਖਦੇ ਆ ਹਨਾ, ਲੋਕ ਮਤਲਬ ਕਈਆਂ ਨੂੰ ਜਿਹੜੇ ਮਤਲਬ ਫੇਮਸ ਹੁੰਦੇ ਆ ਪਤਾ ਲੋਕ ਉਹ ਨੂੰ ਟਰੈਕ ਕਰਦੇ ਆ ਮਤਲਬ ਏਦਾਂ ਨੀ ਯਾਰ ਕਿਸੇ ਥਰ ਇਹਨਾਂ ਦੀ ਲਾਈਫ ਨੀ ਹੁੰਦੀ ਆਪਣੀ ਪਰ ਗੱਲ ਇਹ ਹੈ, ਵੀ ਹੁਣ ਤਾਂ ਅੱਜ ਕੱਲ ਮਤਲਬ ਇੰਨੀ ਕੁ ਜ਼ਿਆਦਾ ਦੁਨੀਆਂ ਚੋਂ ਔ ਹੋ ਗਿਆ ਨਾ ਕਿ ਉਹ ਕਿਸੇ ਦੀ ਚੀਜ਼ ਕਿਸੇ ਦੀ ਖੋਰ ਦਾ ਤੇ ਐਡਾ ਮਿਸਯੂਜ ਕਰਦੇ ਨਾ ਕਿ ਹਾਂ ਵਿਚਾਰਿਆਂ ਨੂੰ ਅਗਰ ਉਹਨੂੰ ਮਰਨ ਤੱਕ ਦੀ ਨੋਬਤ ਆ ਜਾਂਦੇ ਕਿ ਉਹਨੂੰ ਬਸ ਇੱਕੋ ਥਾਂ ਲੱਭਦੇ ਕਿ ਹਾਂ ਅਗਰ ਮੈਂ ਮਰਜਾ ਤਾਂ ਉਹੀ ਠੀਕ ਹੈ।
ਮਤਲਬ ਸੋਸ਼ਲ ਮੀਡੀਆ, ਥੋੜ੍ਹਾ ਜਿਹਾ ਮਤਲਬ ਲਿਮਿਟ ਚ ਵਰਤਣਾ ਚਾਹੀਦਾ, ਬਟ ਜੋ ਆਉਣ ਵਾਲੀ ਜਨਰੇਸ਼ਨ ਹੈ ਉਹ ਤਾਂ ਮਤਲਬ ਪੈਦਾ ਹੀ ਐ ਆਈ ਦੇ ਟਾਈਮ ਚ ਹੋਗੀ, ਤਾਂ ਕੁਛ ਨ ਕਹਿ ਸਕਦੇ।
ਹਾਂਜੀ ਹਾਂ ਇਹ ਤਾਂ ਹੈ, ਮਤਲਬ ਉਹੀ ਗੱਲ ਹੈ ਕਿ ਏ ਆਈ ਨਾ ਕੰਮ ਬੱਚੇ ਬਨ ਇੱਕ ਮਤਲਬ ਹੈ ਤੇ ਇੱਕ ਪਾਸ ਤਾਂ ਠੀਕ ਹੈ, ਜਿੱਦਾਂ ਆਪਾਂ ਸਟੱਡੀ ਦੇ ਬੇਸ ਤੇ ਲਾਈਏ ਜਿੱਦਾਂ ਚੈਟ ਜੀਪੀ ਟੀ।
ਜਿਵੇਂ ਹੁਣ ਆਪਾਂ ਦੇਖੀਏ, ਕਿੰਨੇ ਸਾਰੇਆਂ ਦੇ ਟੋਪ ਪੱਲੇ ਜਿਹੜੇ ਸਿਰਫ ਐ, ਕਹਿੰਦੇ ਨੇ ਕਿ ਵੀ ਅਸੀਂ ਕਿਸੇ ਵੀ ਬੈਚ ਨੂੰ ਖਰੀਦਿਆ ਨੀ ਹੈਗਾ, ਅਸੀਂ ਘਰੇ ਪੜੇ ਹਾਂ। ਉਹਦੇ ਨਾਲ ਕੰਸਿਸਟੈਂਸੀ ਆਉਂਦੀ ਹੈ। ਯੂਟਿਊਬ ਤੋਂ ਕਿੰਨਾ ਕੰਟੈਂਟ ਹੈ।ਪੜ੍ਹਨ ਲਈ ਹਰੇਕ ਬੱਚਾ ਉਹਦਾ ਫਾਇਦਾ ਲੈ ਸਕਦਾ। ਉਹੀ ਚੰਗੀ ਸਾਈਡ ਹੋ ਗਈ ਬਟ ਮਾੜੀ ਸਾਈਡ ਵੀ ਬਹੁਤ ਸਾਰੀਆਂ ਨੇ।
ਹਾਂਜੀ-ਹਾਂ, ਸਹੀ ਗੱਲ ਹੈ।ਮਤਲਬ, ਉਹੀ ਗੱਲ ਹੈ ਕਿ ਨਾ ਮਤਲਬ ਅਗਰ ਆਪਾਂ ਲਾਈਏ ਤਾਂ ਜਿੱਦਾਂ ਚੈਟ ਜੀ ਪੀ ਟੀ ਹੋ ਗਿਆ ਜਾਂ ਕੁਛ ਵੀ ਹੋ ਗਿਆ ਤਾਂ ਉਹ ਇੱਕ ਹਿਸਾਬ ਨਾਲ ਬੈਸਟ ਹੈ ਇੱਕ ਸਟੱਡੀ ਮਟੀਰੀਅਲ ਲਈ।ਹਨਾ, ਮਤਲਬ ਅਗਰ ਆਪਾਂ ਉਹਨਾਂ ਨੂੰ ਥੋੜ੍ਹੀ ਜਿਹੀ ਵੀ ਚੀਜ਼ ਦਿੰਦੇ ਹਾਂ। ਜਿਹੜੇ ਹਿਸਾਬ ਨਾਲ ਆਪਾਂ ਉਹਨਾਂ ਤੋਂ ਸਰ ਮੰਗਦੇ ਕਿ ਹਾਂ ਸਾਨੂੰ ਇਸ ਵੇ ਚ ਚਾਹੀਦਾ, ਇਸ ਵੇ ਚ।ਮਤਲਬ ਉਹ ਦੇ ਦਿੰਦਾ ਉਸ ਹਿਸਾਬ ਨਾਲ ਤੇ ਆਪਾਂ ਨੂੰ ਬਹੁਤ ਜਲਦੀ ਯਾਦ ਵੀ ਹੋ ਜਾਂਦਾ।
ਜਿਵੇਂ ਮੈਂ ਦੱਸਦੀ ਹਾਂ, ਮੇਰੇ ਨਾਲ ਜੋ ਪੇਪ ਪਰ ਹੋਇਆ ਇਹ ਠੀਕ ਹੈ।ਮੇਰੇ ਕੋਲ ਨਾ ਤਾਂ ਬੁੱਕ ਬੁਕਸ ਸੀਗੀਆਂ।ਨਾ ਮੈਂ ਕੋਈ ਕਲਾਸ ਲਾਈ ਆ ਬਿਕੋਜ਼ ਮੈਂ ਉਦੋਂ ਕੰਮ ਕਰਦੀ ਸੀ। ਠੀਕ ਹੈ, ਜੋਬ ਕਰਦੀ ਸੀ। ਤਾਂ ਮੇਰੇ ਨਾਲ ਕੀ ਹੋਇਆ, ਮੈਂ ਨਾ ਬੁੱਕਸ ਲਈਆ। ਕੁਛ ਨਹੀਂ, ਮੈਂ ਜੋ ਸਿਲੇਬਸ ਸੀ, ਉਹ ਸਾਰਾ ਨਾ। ਠੀਕ ਹੈ। ਸਿਲੇਬਸ ਸਾਰਾ ਚੈਟ ਜੀ ਪੜੀ ਨੂੰ ਦੱਸਿਆ ਕਿ ਇਹ ਮੇਰਾ ਸਿਲੇਬਸ ਹੈ। ਉਹਨੇ ਮੈਂਨੂੰ ਨੋਟਸ ਦਿੱਤੇ।ਮੈਂ ਨੋਟਸ ਯਾਦ ਕਰੇ ਤੇ ਮੈਂ ਉਹੀ ਪੇਪਰ ਚ ਲਿਖ ਕੇ ਆਈ ਆ। ਹੁਣ ਦੇਖੋ, ਨੰਬਰ ਕਿੰਨੇ ਆਉਂਦੇ ਨੇ। ਪਿਛਲੀ ਵਾਰ, ਪੰਜਵੇਂ ਸਮੈਸਟਰ 'ਚ ਮੈਂ ਸੇਮ ਚੀਜ਼ ਕੀਤੀ ਸੀ।ਮੇਰੀ ਨਾਈਨ ਐੱਸ ਜੀ ਪੀ ਆ ਗਈ ਸੀ।
ਉਓਹੀ ਤਾਂ ਗੱਲ ਹੈ।ਨਾ, ਮਤਲਬ ਇਹ ਬਹੁਤ ਜਿਆਦਾ ਯੂਜਫੁੱਲ ਹੈ, ਇੱਕ ਹਿਸਾਬ ਨਾਲ ਕਿ ਹਾਂ ਆਪਾਂ ਨੂੰ ਨਾ, ਹਰੇਕ ਚੀਜ਼ ਬੈਸਟ ਵੀ ਮਿਲ ਰਹੀ ਹੈ ਤੇ ਲੋਕ ਨਾ ਮਤਲਬ ਕੀ ਕਰਦੇ ਨੇ, ਸੋਸ਼ਲ ਮੀਡੀਆ ਤੇ ਟਰੈਂਡ ਦੇਖਦੇ ਨੇ ਕਿ ਹਾਂ ਇਹ ਵਾਲਾ ਟਰੈਂਡ ਚੱਲਿਆ ਤੇ ਨਾ ਆਪਣੀ ਫੋਟੋ ਅਪਲੋਡ ਕਰ ਦਿੰਦੇ ਨੇ ਕਿ ਇਹਨੂੰ ਚੇਂਜ ਕਰੋ ਇਸ ਇਫੈਕਟ ਤੇ।ਮਤਲਬ, ਇੱਕ ਬਹੁਤ ਜਿਆਦਾ ਗ਼ਲਤ ਚੀਜ਼ ਆ। ਹਨਾ, ਆਪਾਂ ਆਪਣੀ ਫੋਟੋ ਖੁਦ ਹੀ ਦੇ ਰਹੇ ਹਾਂ।ਜਿਹਨੂੰ ਆਪਾਂ ਜਾਣਦੇ ਨੀ, ਪਹਿਚਾਣਦੇ ਨੀ ਹੈਗੇ।ਆਪਾਂ ਏਦਾਂ ਹੀ ਫੋਟੋ ਅਪਲੋਡ ਕਰ ਰਹੇ ਆ।ਉਹ ਬਹੁਤ ਗ਼ਲਤ ਵੇ ਆ ਇੱਕ ਹਿਸਾਬ ਨਾਲ।
ਹਮ, ਉਹ ਤਾਂ ਚਲੋ, ਆਪਦੀ-ਆਪਦੀ ਮਰਜ਼ੀ ਹੈ।
ਹਾਂਜੀ, ਹਾਂ।ਇ ਤਾ ਹੈ
ਸਾਡੇ ਹੁਣ ਮੈਂ, ਉਰੇ, ਰੁਕੀ ਆ ਰੂਮ ਚ। ਮਗਰੋਂ, ਇੱਕ ਮਤਲਬ ਨਾਲ ਲੱਗਮੀ ਨਾ, ਪਹੀ ਜਾਂਦੀ ਹੈ ਤੇ ਸਾਰੇ ਤੁਰ ਕੇ ਆ ਰਹੇ ਨੇਗੇ।ਆਹ ਦੇਖ, ਕਿੰਨੀ ਧੁੱਪ ਹੈ। ਤੇ ਮਤਲਬ ਨਾਲ ਲੱਗਵੇ ਨਾ ਬਹੁਤ ਦੂਰ, ਮਤਲਬ ਹੈਗਾ ਤਾਂ ਦੂਰ ਹੈ ਪਹੀ ਤੋਂ ਬੈਕ ਐਡ ਦੀ ਸਾਈਡ ਹੈ।ਉ ਉੱਧਰ ਨਾ, ਉਹ ਲਾ ਰਹੇ ਨੇ।ਜੀਰੀ ਲਾ ਰਹੇ ਨੇਗੇ। ਸ਼ੁਰੂ ਕਰਤੀ ਜੀਰੀ ਲਾਉਣੀ। ਮਤਲਬ, ਉਹ ਪਹਿਲਾਂ, ਉਹ ਉਹ ਘਰ ਉਹ ਲਾਉਂਦੇ ਹੁੰਦੇ ਨੇ ਨਾ। ਮਤਲਬ ਮੈਨੂੰ ਇਨਾ ਪਤਾ ਤਾਂ ਨੀ ਹੈਗਾ।ਹਾਂ ਪਰ ਹਾਂ ਆ ਰਹੇ ਨੇ ਤੁਰੇ ਮਤਲਬ, ਬਹੁਤ ਜਿਆਦਾ ਲੋਕ ਨੇ। ਹੁਣ ਥੋੜ੍ਹਾ ਜਿਹਾ ਜ਼ਿਆਦਾ, ਸ਼ੁਰੂ ਹੋਊਗਾ। ਹੁਣ ਉਰੇ, ਬਹੁਤ ਜ਼ਿਆਦਾ
ਸਾਡੇ ਇੱਥੇ ਵੀ ਆ ਚੁੱਕੇ ਨੇ ਉਹ ਬਸ ਹੁਣ ਲਾਉਣਗੇ ਉਹ ਜੀਰੀ ਮਤਲਬ ਹੌਲੀ ਹੌਲੀ ਸਾਰੇ ਖੇਤਾਂ ਚ ਉਹਨਾਂ ਨੂੰ ਬਸ ਲਾ ਦੇਣੀ ਆ ਜੀਰੀ ਹੁਣ ਜਾ ਕੇ ਖੇਤਾਂ ਚ ਨਾ ਇੰਨਾ ਵਧੀਆ ਲੱਗਣਾ ਹਰਾ ਹਰਾ ਨੀ ਕਿੱਥੇ ਜਦੋਂ ਕਣਕ ਵੱਢ ਜਾਂਦੀ ਫਿਰ ਉਹਦੋਂ ਬਾਅਦ ਸਾਰਾ ਇਏਦਾਂ ਹੋ ਜਾਂਦਾ ਪਤਾ ਨੀ ਜਿੱਦਾਂ ਇਦ ਤਾਂ ਕੁਛ ਬੀਜਿਆ ਨੀ ਪਰ ਹੁਣ ਜਦੋਂ ਦੁਬਾਰਾ ਫਸਲ ਬੀਜਾਂਗੇ ਫਿਰ ਐਡੀ ਸੋਹਣੀ ਲੱਗਣੀ ਆ ਨਾ ਜਦੋਂ ਆਪਾਂ ਜਾਂਦੇ ਹੁੰਦੇ ਹਾਂ ਸ਼ਾਮ ਸਵੇਰ
ਸ਼ਾਮ ਨੂੰ ਬੁਉਂਦੇ ਨੇ ਮਤਲਬ ਹੁਣ ਟਰੈਕ ਖੜੇ ਨਹੀਂ ਉਸ ਟਾਈਮ ਕਿਉਂਕਿ ਆਹ ਟਾਈਮ ਫਿਰ ਇਹ ਕਹਿੰਦੇ ਨੇ ਕਿ ਵੀ ਹਾਂ ਸ਼ਾਮ ਨੂੰ ਇਹਨਾਂ ਨੇ ਆਪਣੇ ਘਰੇ ਜਾ ਕੇ ਕੰਮ ਵੀ ਕਰਨਾ ਹੁੰਦਾ ਤਾਂ ਫਿਰ ਇਹ ਨਿਬੇੜ ਦਿੰਦੇ ਨੇ ਆਹ ਟਾਈਮ ਰੈਸਟ ਲੈ ਕੇ ਵਿੱਚ ਵਿੱਚ ਗੈਪ ਵੀਹ ਵੀਹ ਮਿੰਟ ਤਾਂਗੇ ਫੇਰ ਲਗਾਤਾਰ ਕਰਦੇ ਨੇ ਫੇਿਰ ਇੱਕ ਘੰਟੇ ਦਾ ਗੈਪ ਲੈ ਲੈਂਦੇ ਨੇ ਫਿਰ ਉਹ ਤੋਂ ਬਾਅਦ ਸ਼ਾਮ ਤੱਕ ਕਰ ਦੇਣਗੇ ਕੰਮ ਕਿਉਂਕਿ ਫਿਰ ਸ਼ਾਮ ਨੂੰ ਅਗਲੇ ਨੇ ਘਰੇ ਜਾਣਾ ਆਪਦੇ ਅਗਲੇ ਨੂੰ ਘਰ ਦੇ ਵੀ ਕੰਮ ਹੁੰਦੇ ਨੇ ਆਪਣੇ ਸਾਰਾ ਦਿਨੇ ਕੰਮ ਹੀ ਨਿਬੜਦੇ
ਹਾਂਜੀ ਹਾਂ ਸਹੀ ਗੱਲ ਹੈ ਮਤਲਬ ਆਪਾਂ ਨਾ ਸਵੇਰ ਤੋਂ ਲਾਗ ਜਾ ਤਾਂ ਵੀ ਇਏਦਾਂ ਪਿਆ ਲੱਗਿਆ ਰਹੂਗਾ ਕਿ ਹਾਂ ਯਾਰ ਉਹ ਕੰਮ ਰਹਿ ਗਿਆ ਉਹ ਕੰਮ ਰਹਿ ਗਿਆ ਮਤਲਬ ਸ਼ਾਮ ਤੱਕ ਕਹਿੰਦਾ ਫਿਰ ਵੀ ਹੋਇਆ ਹੀ ਰਹਦਾ ਹਾਂਜੀ ਹਾਂ
ਇਹ ਕਰਕੇ ਆਉਂਦੇ ਨੇ ਤੇ ਫੇਰ ਉਹ ਤੋਂ ਬਾਅਦ ਦਿਹਾੜੀ ਤੇ ਜਾਂਦੇ ਨੇ ਬਚਾਰੇ
ਸਹੀ ਗੱਲ ਹੈ ਮਤਲਬ ਇਹੀ ਆ
ਜ਼ਿਆਦਾ ਪੂਰੇ ਪਿੰਡ ਦੇ ਜਿੰਨੇ ਵੀ ਮਤਲਬ ਦਿਹਾੜੀਦਾਰ ਬੰਦੇ ਨੇ ਸਾਰੇ ਮਤਲਬ ਨਾ ਇਹ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਤੇ ਸ਼ਹਿਰਾਂ ਚ ਕੰਮ ਕਰਦੇ ਨੇ ਤੇ ਫਿਰ ਸ਼ਾਮ ਨੂੰ ਵਾਪਿਸ ਆਉਂਦੇ ਨੇ ਘਰਾਂ ਨੂੰ ਤੇ ਫਿਰ ਘਰ ਦਾ ਕੇ ਕਰਦੇ ਨੇ
ਉਹੀ ਗੱਲ ਹੈ ਨਾ ਮਤਲਬ
ਨਾ ਮਤਲਬ ਆਪਾਂ ਜੇ ਗੱਲ ਕਰੀਏ ਜੇ ਦੇਖੀਏ
ਹਾਂਜੀ
ਥੋੜ੍ਹਾ ਜਹਾ ਮਤਲਬ ਜਿਆਦਾ ਵਧੀਆ ਲੱਗਦਾ ਨਾ ਜ਼ਿਆਦਾ ਮਤਲਬ ਐਵੇਂ ਜਾ ਕੇ ਕੰਮ ਕਰਨਾ ਇਹਨਾਂ ਨੂੰ ਲੱਗਦਾ ਵੀ ਥੋੜਾ ਜਹਾ ਅਗਲੇ ਦੇ ਹਿਸਾਬ ਨਾਲ ਸਹੀ ਰਹਿੰਦਾ
ਹਾਂਜੀ ਹਾਂ ਇਹ ਤਾਂ ਹੈ ਮਤਲਬ ਉਹੀ ਹੈ ਕਿ ਅਗਲਾ ਆਪਣੇ ਢਿੱਡ ਪਿੱਛੇ ਦਿਹਾੜੀਆਂ ਕਰਦਾ ਕੁਛ ਕਰਦਾ ਮੈਨੂੰ ਲੱਗਦਾ ਕਿ ਰੁਕਦਾ ਤਾਂ ਕੋਈ ਨੀ ਹੈਾ ਹੁਣ ਤਾਂ ਅੱਜ ਕੱਲ੍ਹ ਤਾਂ ਮੈਂ ਕਹਿ ਰਹੀ ਹਾਂ ਔਰਤਾਂ ਵੀ ਨਾ ਓਨਾ ਹੀ ਮਰਦ ਜਿੰਨਾ ਹੀ ਕੰਮ ਕਰਦੀ ਹੁੰਦੀਆਂ ਜਿੱਦਾਂ ਇੱਕ ਆਦਮੀ ਕਰ ਦਿੰਦਾ ਨਾ ਉਨੇ ਤਾਂ ਔਰਤਾਂ ਵੀ ਕਰੀ ਹੁੰਦੀਆਂ ਨੇ ਆਪਣੇ ਪੈਸੇ ਕਮਾਉਣ ਲਈ
ਮਤਲਬ ਔਰਤਾਂ ਜ਼ਿਆਦਾ ਕਰਦੀਆਂ ਨੇ ਮੈਨੂੰ ਤਾਂ ਇਹੀ ਲੱਗਦਾ
ਹਾਂਜੀ ਉਹਨਾਂ ਨੂੰ ਮਤਲਬ ਦੁੱਗਣਾ ਤਿੱਗਣਾ ਪੈ ਜਾਂਦਾ ਪਹਿਲਾਂ ਘਰ ਪਹਿਲਾਂ ਘਰ ਬੱਚਿਆਂ ਦੇਖੋ ਹਨਾ ਸਾਰਿਆਂ ਨੂੰ ਘਰਦਿਆਂ ਦੇਖੋ ਉਹ ਤੋਂ ਬਾਅਦ ਕਿਤੇ ਜਾਓ ਫਿਰ ਉੱਥੋਂ ਸ਼ਾਮ ਨੂੰ ਆਓ
ਪਹਿਲਾਂ ਇਹ ਰੀਤ ਹੁੰਦੀ ਸੀ ਪਹਿਲਾਂ ਨਹੀਂ ਜਾਂਦੀਆਂ ਸੀ ਔਰਤਾਂ ਮਤਲਬ ਪਹਿਲਾਂ ਸੀਰੀ ਰਲਦੇ ਹੁੰਦੇ ਸੀ ਸੀਗੇ ਦਿਹਾੜੀਦਾਰ ਹਨਾ ਅਹ ਮਤਲਬ ਪਿੰਡ ਦੇ ਜਿਮੀਦਾਰ ਬਣਣ ਦੇ ਸੀਰੀ ਰਲਦੀ ਸੀ ਸਾਡੇ ਵੀ ਨਾ ਦੋ ਤਿੰਨ ਸੀਰੀਜ਼ ਮਤਲਬ ਰਲਾਏ ਹੋਏ ਸੀਗੇ ਪਿੰਡ ਚੋਂ ਹੀ ਤਾਂ ਮਤਲਬ ਬਹੁਤ ਵੱਡੀ ਜੁਆਇੰਟ ਫੈਮਿਲੀ ਸੀ ਸਾਡੀ ਫੈਮਿਲੀ ਚ, ਬਹੁਤ ਸਾਰੇ ਮਤਲਬ ਜੁਆਇੰਟ ਫੈਮਿਲੀ ਆਪਾਂ ਕਹਿ ਸਕਦੇ ਸਕਦੇ ਹਾਂ ਪਹਿਲਾਂ ਪੁਰਾਣੇ ਜ਼ਮਾਨੇ ਦੀ ਗੱਲ ਹੈ, ਮਤਲਬ ਮੇਰੇ ਪੜਦਾਦੇ ਦੇ ਟਾਈਮ ਦੀ ਗੱਲ ਹੈ ਇਹ ਤਾਂ ਮਤਲਬ ਬਹੁਤ ਜ਼ਿਆਦਾ ਮੱਝਾਂ ਹੁੰਦੀਆਂ ਸੀ ਚਾਲੀ ਚਾਲੀ ਡੰਗਰ ਹੁੰਦੇ ਸੀ ਦੋ ਬਹਿੜੇ ਹੁੰਦੇ ਸੀ ਮਤਲਬ ਬਹੁਤ ਕੁਛ ਆਪਾਂ ਕਹਿ ਸਕਦੇ ਹਾਂ ਵੀ ਉਹ ਅਲੱਗ ਜਗ੍ਹਾ ਮਤਲਬ ਅਲੱਗ ਹੀ ਟਾਈਮ ਸੀ ਉਹ ਹੁਣ ਇਹ ਵੀ ਮਤਲਬ ਜਾ ਰਹੇ ਨੇ ਸ਼ਹਿਰਾਂ ਵੱਲ ਉੱਥੇ ਕੰਮ ਕਰਦੇ ਨੇ ਅਗਲੀ ਮਰਜ਼ੀ ਆ!
ਇਹ ਤਾਂ ਹੈ! ਓਕੇ ਜੀ ਚਲੋ ਠੀਕ ਹੈ ਜੀ ਬਾਏ
ਓਕੇ ਬਾਏ